ਕੌਲ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਸਰੀ ਕਾਲ ਜੀ।
ਹੋਰ ਭੈਨ ਜੀ ਕੀ ਹਾਲ ਚਾਲ ਏ ਜੀ?
ਹਾਂਜੀ ਵਧੀਆ ਜੀ ਵਧੀਆ ਤੁਸੀ ਸੁਨਾਓ ਜੀ।
ਚਲੋ ਬਸ ਸ਼ੁਕਰ ਐ ਪਰਮਾਤਮਾ ਦਾ ਜੀ, ਹੋਰ ਸੁਨਾਓ ਜੀ ਅੱਜ ਫਿਰ ਮੀ ਮੂੰ ਪਆ ਜੀ।
ਅ ਨਈ ਜੀ ਬਾਰਿਸ਼ ਤਾ ਨੀ ਹੋਈ ਸਾਡੇ ਐਦਰ। ਮੌਸਮ ਵਿੱਚੋ ਥੋੜਾ ਜਾ ਹੋ ਜਾਂਦਾ ਐ ਪਰ ਨੀ ਗਰਮੀ ਏ ਹੈ ਨੀ।
ਹਾਂ, ਸਾਡੇ ਵੀ ਸਾਰੀ ਅੱਜ ਬੱਦਲਵਾਈ ਸਵੇਰ ਦੀ ਬਨੀ ਐ ਪਰ ਬੁਰਾ ਹਾਲ ਏ ਗਰਮੀ
ਹਾਂਜੀ- ਹਾਂਜੀ ਗਰਮੀ ਐ ਬਿਲਕੁਲ ਜੀ।
ਗਰਮ ਮੌਸਮ ਸੀਗਾ ਬੋਤ ਜਾਦਾ, ਮੌਸਮ ਦਾ ਹਜੇ ਕੋਈ ਪਤਾ ਨੀ ਲੱਗਦਾ ਪੇਆ।
ਸਹੀ ਐ ਜੀ, ਸਹੀ।
ਹਾਂਜੀ, ਹੋਰ ਸੁਨਾਓ ਜੀ। ਡਿਨਰ- ਡੂਨਰ ਰੈਡੀ ਕਰ ਲਿਆ ਜੀ, ਮੈਂ ਡਿਨਰ ਵਗੈਰਾ ਰੈਡੀ ਕਰ ਲਿਆ।
ਨਈਂ ਜੀ, ਹਜੇ ਤਾਂ ਲੱਗਨੈ ਹਜੇ ਕਿੱਥੇ, ਹਜੇ ਤਾਂ ਬਸ ਥੋੜ੍ਹਾ ਜੇਆ, ਬਜ਼ਾਰ-ਬਜੂਰ ਤੱਕ। ਕੰਮ ਸੀ ਬਸ ਓ, ਓ ਹੁਨ ਕਰਨਾ ਸੀ। 'ਤੇ ਬੱਚੇ ਟੂਸ਼ਨ ਗਏ ਹੋਏ ਨੇ, ਓ ਹੁਨ ਅਹ ਆ ਰੇ ਨੇ।
ਠੀਕ ਐ ਜੀ, ਠੀਕ ਐ। 'ਤੇ ਬਜ਼ਾਰ ਆਪਨੇ ਵਹੀਕਲ ਤੇ ਜਾਂਦੇ ਹੈਗੇ ਓ, ਕਿ ਬਅ ਆਟੋ-ਵਗੈਰਾ, 'ਤੇ ਰਿਕਸ਼ੇ 'ਤੇ?
ਨਈ ਵ ਮੈਂ ਸਕੂਟੀ ਤੇ, ਸਕੂਟੀ ਤੇ ਜੀ।
ਅੱਛਾ, ਸਕੂਟਰੀ 'ਤੇ ਜਾਂਦੇ, ਫਿਰ ਲਗ ਨਜ਼ਦੀਕ ਈ ਹੋਨੈ ਹੈਗਾ ਬਜ਼ਾਰ।
ਅ ਸਕੂਟੀ ਤੇ ਤਾਂ ਮਤਲਬ ਨਜ਼ਦੀਕ ਵੀ ਹੋਵੇ, ਥੋੜਾ ਦੂਰ ਵੀ ਹੋਵੇ, ਤਾਂ ਵੀ ਚੱਲ ਜਾਂਦੈ। ਮਤਲਬ ਸ਼ੈਹਰ ਦੇ ਵਿੱਚ -ਵਿਚ ਈ ਐ, ਸ਼ ਸ਼ੈਹਰ ਦੇ ਵਿੱਚ -ਵਿਚ ਜਾਨੈ ਹੁੰਦੈ।
ਅਜ ਸ਼ੋਪਿੰਗ ਕਰਨ ਚੱਲੇ ਸੀ ਯਾਨੀ ਕਿ।
ਨੀਂ, ਸ਼ੋਪਿੰਗ ਤਾਂ ਕਾਅਦੀ ਜੀ, ਓ ਤਾ ਨਾ ਸਪੈਸ਼ਲ ਟਾਈਮ ਹੋਵੇ ਉਦੇ ਲੀ ਫੇਰ ਹੁੰਦੈ। ਬਸ ਏਹੀ, ਘਰਦੇ ਕੰਮ। ਕਦੇ ਕੋਈ ਬੱਚਿਆਂ ਨੂੰ ਕੁਛ ਲਿਆ ਕੇ ਦੇਨੈ, ਕੋਈ ਵ ਫਰੂਟ ਵਗੈਰਾ। ਯਾ ਕੋਈ ਬੁੱਕ ਚਾਈਂਦੀ ਐ, ਕਦੇ ਕੋਪੀ ਚਾਈਂਦੀ ਐ।
ਠੀਕ ਐ, ਠੀਕ ਐ, ਠੀਕ।
ਖ਼ਤਮ ਐ, ਕੋਈ ਸਬਜ਼ੀ ਵਗੈਰਾ ਕੁੱਛ ਲਿਆਨੀ ਐ।
ਰੋਜ਼ਮਰਰਾ ਦਾ ਸਮਾਨ ਚਾਈਦਾ ਹੈਗੈ, ਨਈ ਮੈਂ ਕੈਆ, ਸ਼ੈਦ ਵੀਕ -ਵੀਕ। ਕੈਂਡ ਹੈਗੈ, ਸ਼ੁੱਕਰਵਾਰ, ਸ਼- ਸ਼ਨੀਵਾਰ, ਐਤਵਾਰ ਹੈਗੈ ਸ਼ੈਦ। ਚਲੋ ਘੁੰਮਨ-ਫਿਰਨ ਦੀ ਤਿਆਰੀ ਹੁੰਦੀ ਹੋਵੇ, ਚਲੋ ਸ਼ੋਪਿੰਗ ਕਰ ਆਈਏ ਥੋੜ੍ਹੀ- ਬੋਤੀ।
ਕਰ ਲਈਦੈ ਓਵੀ ਕਦੇ- ਕਦੇ ਕਰ ਲਈਦੈ ਪਲੈਨ, 'ਤੇ ਪਰ ਬਸ ਓਈਓ ਗੱਲ ਐ ਵੀ ਟਾਈਮ ਦੇ ਅਕੋਡਿੰਗ ਐ।
ਬਿਲਕੁਲ ਜੀ, ਬਿਲਕੁਲ।
ਟਾਈਮ ਬਨਜੇ ਤਾ ਫਿਰ ਕਦੇ-ਕਦੇ ਬਨਾ ਲਈਦੈ, ਵੀ ਚਲੋ ਥੋੜ੍ਹੀ ਜੀ ਆਊਟਿੰਗ ਹੋ ਜਾਂਦੀ ਐ ਬੱਚਿਆਂ ਦੇ ਨਾਲ।
ਜ਼ਰੂਰੀ ਐ, ਮਾਈਂਡ ਸੈਟਅਪ ਹੋ ਜਾਂਦੈ, ਫਰੈਸ਼ ਹੋ ਜਾਂਦੈ ਮਾਈਂਡ ਜੇੜਾ।
ਹਾਂ ਮਾਇੰਡ ਫਰੈਸ਼ ਹੋ ਜਾਂਦੈ, ਵੀ ਚਲੋ ਹਲਕਾ-ਫੁਲਕਾ ਈ, ਮਤਲਬ ਕੇ। ਥੋੜ੍ਹਾ-ਬੋਤੀ ਨੇੜੇ-ਤੇੜੇ ਵੀ ਬੰਦਾ ਜਾਏ ਵੇ ਨਾ, ਓਨੇ ਕੇ ਨਾਲ ਈ ਫਿਰ ਵੀ ਓ ਲਗਦੈ ਵੀ ਹਾਂ। ਚਲੋ, ਕੁੱਛ ਆਪਨੇ ਲਈ ਜਿਵੇਂ ਆਪਾਂ ਕੈਂਨੇ ਆਂ, ਸਮਾਂ ਕੱਢ ਲਿਆ। ਨਈ ਤਾਂ ਬਸ ਵੀ ਕੰਮਾਂ -ਕਾਰਾਂ ਦਾ, 'ਤੇ ਘਰ ਦੇ ਕੰਮ ਹੋਗੇ।
ਕੰਮ 'ਤੇ ਚਲੇਗੇ ਤੇ ਸ਼ਾਮ ਨੂੰ ਘਰੇ ਆਏ, ਓਹੀ ਸਵੇਰ ਤੋਂ ਲੈ ਕੇ ਸ਼ਾਮ ਤਕ ਦਿਨਚਰਿਆ ਰੈ ਜਾਂਦੀ ਐ। ਰਾਤ ਨੂੰ ਸੋਂ ਕੇ 'ਤੇ ਸਵੇਰੇ ਫੇਰ ਓਹੀ ਹਾਲ।
ਬਿਲਕੁਲ, ਓਈ ਐ ਨਾ। ਵੀ ਕੰਮ ਤਾਂ ਓਹੀ ਏ, ਹੈਂਜੀ।
ਵਿਚ ਦੇਖੋ, ਸ਼ਨੀਵਾਰ, ਐਤਵਾਰ ਛੁੱਟੀ ਹੁੰਦੀ ਜੇ, ਪੰਜ ਦਿਨ ਵਰਕਿੰਗ ਹੁੰਦੀ ਐ। ਦੋ ਦਿਨ ਫੈਮਿਲੀ ਨੂੰ ਦਿੰਦੇ ਨੇ, ਫੁੱਲ- ਫਲੈਸ਼ ਫੈਮਿਲੀ ਨੂੰ ਦਿੰਦੇ ਨੇ।
ਬਿਲਕੁਲ।
ਤੇ ਆਪਨੇ ਇੰਡੀਆ ਵਿੱਚ ਮੈਂ ਕੈਂਨਾ, ਰਾਤ ਨਾ ਹੋਵੇ ਤਾ ਲੋਕੀ ਦੁਕਾਨਾਂ ਨਾਂ ਬੰਦ ਕਰਨ।
ਜਵਾਂ ਸਈ ਗੱਲ ਕਈ ਏ ਜੀ। ਹਾਂ, ਸੱਤ ਦੇ ਸੱਤ ਦਿਨ ਮਤਲਬ ਕੇ ਹੋਇਐ। 'ਤੇ ਤੁਆਨੂੰ ਫਿਜ਼ੀਕਲੀ ਨਾ, ਤੁਆਨੂੰ ਮਤਲਬ ਕੇ ਹਨਾ। ਅ ਓ ਹੈ ਰੈਸਟ ਮਿਲਦੀ ਐ, ਨਾ ਮੈਂਟਲੀ। 'ਤੇੇ ਜੇ ਅਗਰ ਤੁਸੀਂ ਕੋਅ ਪੈਸਾ ਵੀ, ਤੁਸੀਂ ਕੋਅ ਬਾਅਲੇ ਅੰਨ੍ਹੇ ਵਾ ਕਮਾ ਮਾਈਜਨੇਓ ਕੋਈ ਓਵੀ ਨੀ ਅਪਣੇ ਹੈਗਾ, ਵੀ ਪੰਜ ਦਿਨ ਤੁਸੀਂ ਠੀ ਕ ਐ ਤੁਸੀਂ ਮੈਨਤ ਕਰੋ ਪੰਜ ਦਿਨ, ਦੋ ਦਿਨ ਤਾ ਤੁਸੀ ਆਪਣੇ ਕ ਘਰ ਦੇ ਕੋਈ ਪੈਂਡਿੰਗ ਕੰਮ ਨੇ ਜਾਂ ਆਪਣੇ ਹਾਂ ਘਰ ਦੇ ਕ ਓਨਾਂ ਨੂੰ ਰਿਸ਼ਤਿਆਂ ਨੂੰ ਕੋਈ ਟਾਈਮ ਦੇਣੈ ਆਪਾਂ। ਕਿਸੇ ਜਾਣਾ- ਆਣਾ ਕੋਈ ਰਿਸ਼ਤੇਦਾਰੀ ਦੇ ਵਿੱਚ, ਤਾ ਬੰਦੇ ਨੂੰ ਓਦੇ ਲੀ ਵੀ ਹੋਣਾ ਚਈਂਦਾ। ਕੋਈ ਆਪਣੀ ਰੈਸ ਟ ਕਰਨੀ ਐਂ, ਤਾਂ ਆਪਣੇ ਇੱਥੇ ਸਿਸਟਮ ਥੋੜਾ ਜਿਹਾ ਹੈ ਉਲਟਾ।
ਥੋੜਾ ਨੀ ਬਹੁਤ ਜਿਆਦਾ ਉਲਟਾ ਜੀ, ਸਾਰੇ
ਅਗਰ ਦੁਕਾਨਾਂ ਦਾ ਵੀ ਅ ਆਪਾਂ ਟਾਈਮ ਕਹੀਏ ਤਾਂ ਦੁਕਾਨਾਂ ਦੀ ਤਾਂ ਗੱਲ ਬਿਲਕੁਲ ਹੀ ਉਹੀ ਹੈ ਵੀ ਜਿਵੇਂ ਆਪਾਂ ਕਹਿੰਦੇ ਨਾ ਅਹ ਸੱਤ ਵਜੇ ਦੁਕਾਨਾਂ ਖੁੱਲੀ ਜਾਂਦੀਆਂ ਨੇ, ਪੰਜ ਵਜੇ ਦੁਕਾਨਾਂ, ਛੇ ਵਜੇ ਦੁਕਾਨਾਂ ਖੋਲੀ ਜਾਂਦੇ ਨੇ, ਤੇ ਰਾਤ ਨੂੰ ਨੌ- ਨੌ ਹਾਂਜੀ। ਜੀ ਨੌ- ਨੌ ਵਜੇ ਤੱਕ ਅ ਦੁਕਾਨਾਂ ਖੁੱਲੀਆਂ ਰਹਿੰਦੀਆਂ ਨੇ।
ਤੁਹਾਡੇ ਨੌ ਵਜੇ ਚਲੋ ਖੁੱਲੀਆਂ ਰਹਿੰਦੀਆਂ ਸਾਡੇ ਇੱਥੇ ਬਾਜ਼ਾਰਾਂ ਦੇ ਵਿੱਚ ਦਸ -ਸਾਢੇ ਦਸ ਰੂਟੀਨ ਦੇ ਵਿੱਚ ਦਸ- ਦਸ ਵਜੇ ਦੀ ਟਾਈਮਿੰਗ ਆ, ਦਸ ਵਜੇ ਦੁਕਾਨਾਂ ਬੰਦ ਹੋਣੀਆਂ ਨੇ। ਤੇ ਜੇ ਕੋਈ ਦਿਨ ਤਿਉਹਾਰਾਂ ਦਾ ਟਾਈਮ ਐ, ਉਸ ਤਰ੍ਹਾਂ ਕੋਈ ਟਾਈਮ ਐ ਤਾਂ ਰਾਤੀ ਗਿਆਰਾਂ- ਗਿਆਰਾਂ, ਬਾਰਾਂ ਗਿਆਰਾਂ -ਬਾਰ੍ਹਾਂ ਸਾਢੇ ਗਿਆਰਾਂ ਵੀ ਵਜਾਂ ਦੇ।
ਤਿਉਹਾਰਾਂ ਦੇ ਦਿਨਾਂ ਦੇ ਵਿੱਚ ਤਾਂ ਦੇਖੋ ਬਾਰਾਂ- ਬਾਰਾਂ ਵਜੇ ਤੱਕ ਖੁੱਲੀਆ ਨੇ। ਤਿਉਹਾਰਾਂ ਦੇ ਦਿਨਾਂ ਦੇ ਵਿੱਚ ਤਾਂ ਮਤਲਬ ਕਿ ਤੁਸੀਂ
ਅਦਰਵਾਈਜ਼ ਰੂਟੀਨ ਦੇ ਵਿੱਚ, ਦਸ ਵਜੇ ਦੁਕਾਨ ਬੰਦ ਕਰਦੇ ਹੈਗੇ ਨੇ।
ਅੱਛਾ, ਠੀਕ ਐ। ਫੇਰ ਉਹੀ ਏਦਾਂ ਕੁ ਦੇਖੋ, ਦਸ ਵਜੇ ਦੁਕਾਨ, ਹਾਂਜੀ। ਨਹੀਂ ਦਸ ਵਜੇ ਦੁਕਾਨ ਬੰਦ ਕਰਕੇ ਹਨਾ ਬੰਦਾ ਘਰੇ ਜਾਂਦਾ ਐ ਦੁਕਾਨ ਬੰਦ ਕਰਕੇ, ਦੇਖੋ ਕਿਤੇ ਵੀ ਹੈ ਤੁਹਾਨੂੰ ਰਸਤੇ ਚ ਵੀ ਲੱਗਣਗੇ ਪੰਦਰਾਂ- ਵੀਹ ਮਿੰਟ ਅੱਧਾ ਘੰਟਾ, ਜਾਂਦਿਆਂ ਨੂੰ ਘਰੇ ਜਾ ਕੇ ਬੰਦਾ ਹੱਥ ਮੂੰਹ ਅਗਰ ਧੋ ਕੇ ਰੋਟੀ ਵੀ ਖਾਂਦਾ ਐ ਤਾਂ ਵੀ ਗਿਆਰਾਂ- ਸਾਢੇ ਗਿਆਰਾਂ ਤਾਂ ਆਮ ਗੱਲ ਐ।
ਬਿਲਕੁਲ।
ਤਾਂ ਫਿਰ ਕਦੋਂ ਬੰਦੇ ਨੂੰ ਰੈਸਟ ਮਿਲੇ, ਕੋਈ ਆਪਾਂ ਕਹਿੰਦੇ ਕੋਈ ਬੰਦਾ ਕਿਤਾਬ ਪੜ੍ਹ ਲੇ ਕੋਈ ਆਵਦਾ ਕੋਈ, ਥੋੜਾ ਬਹੁਤ ਕੋਈ ਮੋਬਾਈਲ ਸਕਰੋਲ ਕਰ ਲਏ, ਮਾਇਡ ਮਾਇੰਡ ਨੀ ਫ੍ਰੀ ਹੁੰਦਾ ਬਿਲਕੁਲ। ਹਾਂ, ਇਸ ਪਾਸੇ ਸੋਚ ਹੀ ਨਹੀਂ ਸਕਦਾ ਬੰਦਾ।
ਮਾਇੰਡ ਫਰੀ ਦਾ ਕਦੇ ਹੀ ਨਹੀਂ ਹੈਗਾ, ਰਾਤ ਨੂੰ ਬੈਠਾ ਹੋਇਆ ਵੀ ਸੁ ਤਾ ਹੋਇਆ ਵੀ ਇਹੀ ਸੋਚਦਾ ਕਿ ਕੱਲ ਮੈਂ ਇਹ ਕਰਨਾ।
ਹਾਂ, ਜਮਾ ਸਹੀ। ਏ ਪੈਂਡਿੰਗ ਨੇ, ਹਾਂ ਵੀ ਅੱਜ ਇੰਨੇ ਕੰਮ ਹੋ ਗਏ, ਕੱਲ ਨੂੰ ਆਹ ਕੰਮ ਨਬੇੜਨੇ ਨੇ।
ਮਾਇੰਡ ਕਿੱਥੋਂ ਫਰੀ ਹੋਇਆ, ਮਾਇਂਡ ਤਾਂ ਫਰੈਸ਼ ਹੋਇਆ ਹੀ ਨਹੀਂ।
ਤਾਂ ਦਿਮਾਗ ਦੇ ਵਿੱਚ ਹਾਂ, ਦਿਮਾਗ ਦੇ ਵਿੱਚ ਇਹੀ ਕੁਝ ਚੱਲੀ ਜਾਂਦਾ ਹੈ।
ਨਾ ਅਸੀਂ ਫੋਨ ਛੱਡ ਸਕਦੇ ਹੈਗੇ ਆਂ, ਬੰਦ ਕਰਕੇ ਸਰਾਣੇ ਫੋਨ ਰੱਖ ਕੇ ਸੋਣਾ। ਸਵੇਰੇ ਉੱਠਦਿਆਂ ਸਾਰ ਫੋਨ ਚੱਲ ਚਾਹੀਦਾ ਹੈਗਾ ਸਭ ਤੋਂ ਪਹਿਲਾਂ, ਫੋਨ ਦੇਖਣਾ ਕਿ ਕੋਈ ਮੈਸੇਜ ਕਿੰਨਾ ਆਇਆ, ਵਟਸਐਪ ਤੇ ਕੀ ਆਇਆ, ਕੀ ਨਹੀਂ ਆਇਆ।
ਬਿਲਕੁਲ- ਬਿਲਕੁਲ।
ਅੱਗੇ ਵੀ ਤਾਂ ਸਵੇਰੇ ਉੱਠਦੇ ਹੁੰਦੇ ਸੀਗੇ, ਫੋਨ ਕੋਲ ਨਹੀਂ ਹੁੰਦੇ ਸੀ ਸੀਗੇ, ਕੋਈ ਬੰਦਾ ਜੰਗਲ ਪਾਣੀ ਜਾਂਦਾ ਸੀਗਾ, ਫਰੈਸ਼ ਹੁੰਦਾ ਸੀਗਾ, ਉਸ ਤੋਂ ਬਾਅਦ ਹੱਥ ਮੂੰਹ ਧੋ ਕੇ ਉਸ ਉਸ ਤੋ ਬਾਦ ਫੋਨ ਨੂੰ ਹੱਥ ਲੱਗਦਾ ਸੀ, ਹੁਣ ਤਾਂ ਸਰਾਨੇ ਈ ਬੰਦੇ ਨੇ ਅੱਖਾਂ ਖੋਲੀਆਂ ਤਾਂ ਪੈਲਾਂ ਹੱਥ ਚ ਫੋਨ ਹੁੰਦੈ।
ਹਾਂ-ਹਾਂ ਉੱਠ ਕੇ ਸਭ ਤੋਂ ਪੈਲਾਂ ਫੋਨ ਹਾਂਜੀ-ਹਾਂਜੀ ਏਹ ਮਤਲਬ ਬ ਬੋਹਤ ਹੋਇਆ ਹੁਣ ਕਈ ਦਸੀ ਜਾਂਦੇ ਨੇ ਕੇਂਦੇ ਉੱਠਦੇ ਸਾਰ ਤੁਸੀ ਫੋਨ ਨਹੀਂ ਚਲਾਣਾ ਕੈਂਦੇ। ਕੇਂਦੇ ਫੋਨ ਨਹੀਂ ਦੇਖਣਾ ਕੈਂਦੇ ਬੋਹਤ ਗੰਦੀ ਹੈਬਿਟ ਐ। ਕੈਂਦੇ ਉੱਠ ਕੇ ਤੁਸੀਂ ਥੋੜ੍ਹਾ ਬੋਤ ਚਾਹੇ ਮਤਲਬ ਕੇ ਪਾਣੀ ਪੀਓ, ਕੋਈ ਹਨਾ ਹੱ ਥ ਜੋੜੋ ਰੱਬ ਦਾ ਨਾ ਲੋ ਤਾਂ ਤੁਹਾਡੇ ਮਾ ਮਨ ਦੀ ਜੇੜੀ ਹੈਗੀ ਏ ਅ ਅਵਸਥਾ ਚੇਂਜ ਹੁੰਦੀ ਐ।
ਬਿਲਕੁੱਲ ਜੀ।
ਪਰ ਆਪਾਂ ਆਪ ਈ ਆਪਣੇ ਮਨ ਨੂੰ ਇਧਲੇ ਵਾਲੇ ਪਾਸੇ ਲਗਾ ਕੇ ਆਪ ਈ ਜਿਵੇਂ ਆਪਾਂ ਕੈਂਦੇ ਨਾ ਆਵਦੀ ਸ਼ਾਂਤੀ ਭੰਗ ਕਰੀ ਜਾਂਨੇ ਆ।
ਹੋਈ ਨੀ ਪਾਂਦਾ ਹੈਗਾ ਜੀ ਅਸੀਂ ਆਪਣੇ ਆਪ ਨੂੰ ਨੀ ਢਾਲ ਪਾਂਦੇ ਅਸੀਂ ਕਿਸੇ ਨੂੰ ਕੀ ਕੈਣਾ
ਹਾਂ ਓਹੀ ਚੀਜ਼ ਐ ਨਾ ਕਿਸੇ ਹੋਰ ਨੂੰ ਤਾਂ ਫੇਰ ਕਈਏ ਜੇ ਆਪਾਂ ਆਪ ਉਸ ਰਾਹ ਤੇ ਚੱਲੀਏ।
ਢੱਲੀਏ ਹਾਂਜੀ ਆਪਣੇ ਆਪ ਨੂੰ ਅਹੀਂ ਢਾਲ ਪਾਂਦੇ।
ਹਾਂਜੀ ਬਿਲਕੁੱਲ।
ਕਰੋਨਾ ਕਾਲ ਦੇ ਵਿੱਚ ਥੋੜ੍ਹਾ ਜਾ ਹੋਇਆ ਸੀਗਾ ਵੈਦਰ ਵੀ ਕਲੀਅਰ ਹੋਇਆ ਸੀਗਾ ਥੋੜਾ ਜਾ ਘਰੇ ਵੀ ਸਾਰਿਆਂ ਨੇ ਕੈਂ ਟਾਈਮ ਦਿੱਤੈ ਲੋਕਾਂ ਨੇ ਫੈਮਲੀਜ਼ ਨੇ ਪ੍ਰੋਪਰ ਡਿਸ਼ਿਸ ਬਣਾ-ਬਣਾ ਕੇ ਪੂਰਾ ਯੂਟਿਊਬ ਤੇ ਸੋਸ਼ਲ ਮੀਡੀਆ ਤੇ ਪੂਰਾ ਛਾਪਤਾ ਸੀਗਾ। ਆ ਦੇਖੋ ਜੀ ਅੱਜ ਅਸੀਂ ਏ ਟਰਾਈ ਕੀਤਾ। ਅੱਜ ਅਸੀਂ ਏ ਰੈਸਪੀ ਟਰਾਈ ਕੀਤੀ ਤੇ ਹੁਣ ਵੇਖ ਲੋ
ਨਈ ਓ ਸਮਾਂ ਵਾਕਈ ਮਤਲਬ ਏਹੋ ਜਾ ਸਮਾਂ ਸੀ ਕਰੋਨਾ ਦਾ ਕੀ ਜਦੋਂ ਸੱਚੀ ਮਤਲਬ ਕੀ ਲੋਕ ਦੁਨੀਆਂ ਜਿ ਖੜਗੀ ਤੇ ਲੋਕ ਫਰੀ ਹੋਏ ਤਾਂ ਓਨਾਂ ਨੂੰ ਫਿਰ ਓਨਾਂ ਦਾ ਦਿਮਾਗ ਓਸ ਪਾਸੇ ਲੱਗਿਆ ਕੀ ਅਸੀਂ ਹੁਣ ਵੇਲੇ ਟੈਮ ਦੇ ਵਿੱਚ ਕਰੀਏ ਕੀ ਤਾਂ ਫਿਰ ਓਨਾਂ ਨੇ ਕਿਚਨ ਦੇ ਵਿੱਚ ਐਕਸਪੈਰੀਮੈਂਟ ਕੀਤੇ ਬੱਚਿਆਂ ਦੇ ਨਾਲ ਖੇਡੇ ਮ ਮਾਂ ਬਾਪ ਹਨਾ?
ਹਾਂ ਹਰ ਤਰ੍ਹਾਂ ਦੀ ਐਕਟੀਵਿਟੀਜ਼ ਹੋਈ ਹੈਗੀ ਐ।
ਹਰ ਤਰ੍ਹਾਂ ਦੀ ਐਕਟੀਵਿਟੀਜ਼ ਹੋਈਆਂ ਨੇ ਦੇਖੋ ਅ
ਸਾਈਡ ਇਫੈਕਟ ਸੀਗੇ ਤਾਂ ਓਦੇ ਵਿੱਚ ਬੋਹਤ ਕੁਝ ਸਿੱਖਣ ਨੂੰ ਐਕਸਪੈਰੀਮੈਂਟ ਕਰਨ ਨੂੰ ਬੋਹਤ ਕੁਝ ਮਿਲਿਆ।
ਕੁਲ ਬਿਲਕੁੱਲ ਪਤੀ-ਪਤਨੀ ਦੇ ਨਾਲ ਹਨਾ ਟਾਈਮ ਸਪੈਂਡ ਕੀਤਾ। ਬੱਚਿਆਂ ਨੇ ਮਾਂ-ਬਾਪ ਦਾ ਸਾਥ ਮੰਨਿਆ ਓਸ ਟੈਮ ਦੇ ਵਿੱ ਚ ਅਹ ਕੈਂਦੇ ਨੇ ਕੈਂਦੇ ਦੇਖੋ ਵਾਤਾਵਰਨ ਕਿੰਨਾ ਸਾਫ਼ ਹੋਇਐ।
ਬਿਲਕੁੱਲ ਸਾਫ਼ ਹੋ ਗਿਆ ਸੀ।
ਕਦੀ ਲੋੜ ਨੀ ਹੋਈ ਵੀੇ ਤੁਸੀਂ ਇਨਸਾਨ ਖੜ ਗਿਆ ਨਾ ਤਾਂ ਮਤਲਬ ਕੀ ਸਾਰਾ ਕੁਛ ਆਪਣੇ ਆਪ ਹੋ ਗਿਆ। ਆਪਾਂ ਕੈਂਦੇ ਇਨਸਾਨ ਨੂੰ ਕਰਨ ਦੀ ਲੋੜ ਐ।
ਹਾਂਜੀ ਦਿਨ ਟੈਮ ਤੋਂ ਈ ਸਵੇਰੇ ਸੱਤ ਵਜੇ ਸੂਰਜ ਨੀ ਨਜ਼ਰ ਆਂਦਾ।
ਹਾਂ।
ਨਈ ਨਜ਼ਰ ਆਂਦਾ ਚੰਦਰਮਾ ਸੋਰੀ ਸੂਰਜ ਨੀ ਚੰਦਰਮਾ। ਤੁਸੀਂ ਐਥੋਂ ਦੀ ਸ਼ਿਮਲੇ, ਮਨਾਲੀ ਆਲੇ ਪਾਸੇ ਚਲੇ ਜਾਓ ਤੁਹਾਨੂੰ ਸਾਢੇ ਛੇ ਵਜ, ਸੱਤ ਵਜੇ ਤੁਹਾਨੂੰ ਚੰਦਰਮਾ ਦੇ ਇੱਕ ਪਾਸੇ ਓ ਸੂਰਜ ਨਿਕਲਿਆ ਹੁੰਦਾ ਦੂਜੇ ਪਾਸੇ ਓ ਚੰਦਰਮਾ ਛਿਪਣ ਤੇ ਤੁਹਾਨੂੰ ਪੂਰਾ-ਪੂਰਾ ਕਲੀਅਰ ਵੈਦਰ ਵਿੱਚ ਨਜ਼ਰ ਆਂਦੈ।
ਹਾਂ ਓਧਰਲੀ ਸਾਈਡ ਤੇ ਮੌਸਮ ਸਾਫ਼ ਹੁੰਦਾ ਨਾ ਤਾਂ ਓਧਰ
ਬਿਲਕੁਲ ਸਾਫ਼ ਐ, ਆਪਣੇ ਇਥੇ ਕਲੀਅਰ ਨਜ਼ਰ ਨਜ਼ਰ ਈ ਨੀ ਆਂਦਾ, ਪੋਲਿਊਸ਼ਨ ਈ ਇੰਨਾ ਜ਼ਿਆਦਾ ਹੋਇਆ ਹੈਗਾ, ਨਜ਼ਰ ਈ ਕੁਝ ਨਹੀਂ ਆਂਦਾ ਹੈਗਾ।
ਬਿਲਕੁਲ ਉਹੀ ਐ ਨਾ ਹੁਣ ਇਹਦੇ ਜਿੰਮੇਵਾਰ ਵੀ ਆਪਾ ਕਿਨੂੰ ਠਹਿਰਾ ਸਕਦੇ ਹਾ। ਆਪਾਂ ਖੁਦ ਹੀ ਉਸ ਹਨਾ ਇੱਕ ਜਿਵੇਂ ਆਪਾਂ ਕਹਿੰਦੇ ਇੱਕ ਅਹ ਲੜੀ ਐ ਤਾਂ ਉਹਦਾ ਆਪਾਂ ਖੁਦ ਇੱਕ ਹਿੱਸਾ ਐ।
ਹਿੱਸਾ ਹੈਗਾ ਐ।
ਆਪਾਂ ਸਿਰਫ਼ ਉਹੀ ਗੱਲ ਐ ਵੀ ਆਪ ਨਾ ਗੱਲ ਕਰ ਰਹੇ ਆ। ਤੇ ਪਰ ਉਸ ਤੇ ਕੀਤਾ ਕੀ ਜਾਵੇ।
ਕੋਈ ਹੱਲ ਨੀ ਹੈਗਾ ਜੀ, ਸਾਡੇ ਇਕੱਲਿਆਂ ਦੇ ਕੰਮ ਕਰਨ ਨਾਲ ਹੋਣਾ ਵੀ ਕੀ ਐ।
ਹਾਂ ਇਹੀ, ਇਹੀ ਚੀਜ਼ ਸੋਚ ਕੇ ਹਰ ਬੰਦਾ ਪਿੱਛੇ ਹਟ ਜਾਂਦਾ ਐ, ਪਰ ਫੇਰ ਉਹੀ ਗੱਲ ਜਿਵੇਂ ਆਪਾਂ ਪੜ੍ਹਦੇ ਆ, ਆਪਾਂ ਸੁਣਦੇ ਆ। ਉਹ ਕਹਿੰਦੇ ਵੀ ਇਕੱਲਾ ਬੰਦਾ ਈ ਇਹ ਇੱਕ ਬੰਦਾ ਵੀ ਅਗਰ ਕੁਛ ਕਰਦਾ ਛੋਟੀ ਜਿਹੀ ਐਫਰਡ ਵੀ ਤਾਂ ਉਹ ਵੀ ਇੱਕ ਵੱਡਾ ਰੋਲ ਅਦਾ ਕਰਦੀ ਐ।
ਬਿਲਕੁਲ ਜੀ ਬਿਲਕੁਲ।
ਹਿੱਸੇ ਜੋ ਕੁੱਛ ਆਂਦਾ ਆਪਾਂ ਉਹ ਤਾਂ ਕਰੀਏ
ਉਹ ਤਾਂ ਕਰੀਏ ਪਰ ਇਹਦੇ ਵਿੱਚ ਜੇ ਸਰਕਾਰਾਂ ਕੁਝ ਐਫਰਟ ਲਾਣ ਸਭ ਕੁੱਝ ਹੋ ਸਕਦਾ ਜੀ। ਪਰ ਸਰਕਾਰਾਂ ਕੋਈ ਕਰਦੀਆ ਈ ਨੀ, ਸਭ ਤੋਂ ਨਿਕੰਮੀਆਂ ਨੇ ਸਰਕਾਰਾਂ
ਹੁਮਮ
ਸਭ ਤੋਂ ਨਕੰਮੀਆਂ ਨੇ ਸਰਕਾਰਾਂ- ਹਰ ਥਾਂ ਤੇ ਕਰਪਸ਼ਨ ਭਰਿਆ ਹੋਇਆ, ਜੇ ਕੋਈ ਚੱਜ ਦੇ ਪਾਸੇ ਚੱਲਦਾ ਏ ਨਾ ਤਾ ਉਦੇ ਵਾਸਤੇ-
ਹਾਂਜੀ ਸਰਕਾਰਾਂ ਨੂੰ ਪਤਾ ਜੀ ਅਸੀਂ ਪੰਜ ਸਾਲ ਲਈ ਆਏ ਐ, ਤਾਂ ਅਸੀਂ ਆਪਦਾ ਕੋਟਾ ਪੂਰਾ ਕਰੀਏ ਤੇ ਅਗਲੀ ਵਾਰ ਪਤਾ ਨੀ ਅਸੀਂ ਆਣਾ ਏ ਕਿ ਨਹੀਂ ਆਣਾ। ਜਾਣਾ ਤਾਂ ਵੀ ਦੂਜੀ ਵਾਰ ਫੇਰ ਅਗਲਾ ਆਪਦਾ ਈ ਬਹੀਦਾ ਘਰ ਭਰਨ ਨੂੰ ਏ
ਬਿਲਕੁਲ ਜੀ ਬਿਲਕੁਲ ਹੁਣ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਜ ਵਹੀਰ ਕੱਢੀ ਸੀਗੀ। ਜਿਹੜੀ ਸ਼ੋਭਾ ਯਾਤਰਾ ਕੱਢੀ ਸੀ, ਮੈਂ ਕਹਿੰਨਾ ਪਿ ਪਿੰਡਾਂ ਦੇ ਲੋਕ ਜਿਹੜੇ ਨਸ਼ੇ- ਪੱਤੇ ਮੁੰਡੇ ਜਿਹੜੇ ਨਸ਼ੇ- ਪੱਤੇ ਕਰਦੇ ਸੀਗੇ, ਅੱਜ ਕਈ ਮੁੰਡੇ ਬੇਸ਼ ਬਿਲਕੁਲ ਛੱਡ ਗਏ, ਅੱਖੋਂ ਦੇਖੀ ਸਾਡਾ ਪ੍ਰਮਾਣਿਤ ਸਾਡੇ ਪਿੰਡਾਂ ਦੇ ਮੁੰਡੇ ਜਿਹੜੇ ਸੀਗੇ। ਜਿਹੜੇ ਕਿ ਉਹ ਵਹੀਰ ਦੇ ਵਿੱਚ ਉਹਦੀ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਸੀ, ਉਹਨੇ ਕਿਹਾ ਸੀ ਕਿ ਬੇਟਾ ਇਹਨਾਂ 'ਚ' ਕੁੱਝ ਨਹੀਂ ਰੱਖਿਆ, ਇੰਨੀ ਵਧੀਆ ਤੁਹਾਡੀ ਦੇਹ ਐ, ਸਿੱਖੀ ਧਾਰਮਿਕ ਕਰੋ, ਅੱਜ ਮੈਂ ਕਹਿੰਦਾ ਉਹ ਬਹੁਤ ਵਧੀਆ ਬਾਣੇ ਦੇ ਵਿੱਚ ਹੈਗੇ ਨੇ, ਸਿੱਖੀ ਸਰੂਪ ਦੇ ਵਿੱਚ ਹੈਗੇ ਨੇ ਤੇ ਸਰਕਾਰਾਂ ਨੇ ਦੇਖਿਆ ਕਿ ਉਹ- ਪਾਪੂਲਰ ਹੋ ਰਿਹਾ, ਅਸੀਂ ਤਾਂ ਫੇਲ ਹੋ ਜਾਂਗੇ, ਚੱਕ ਕੇ ਐਲੀਗੇਸ਼ਨ ਲਾ ਕੇ ਅੰਦਰ ਕਰ ਸਰਕਾਰਾ ਚਾਹੁੰਦੀਆਂ ਨੀ ਹੈਗੀਆਂ ਕੋਈ ਸਾਡੇ ਤੋਂ ਅੱਗੇ ਨਿਕਲੇ ਕੋਈ ਪਾਪੂਲਰ ਹੋਵੇ।
ਆਹ ਉਹ ਫੇਿਰ ਉਹ ਰਾਜਨੀਤੀ ਆਪਾਂ ਇਸ ਨੂੰ ਰਾਜਨੀਤੀ ਕਹਿੰਦੇ ਆ ਜੀ, ਜਿਹਦੇ ਵਿੱਚ ਬਾਹਰੋਂ ਕੁਛ ਹੋਰ ਏ ਹਨਾ, ਸਟੇਜਾਂ ਤੇ ਕੁਛ ਹੋਰ ਐ ਤੇ ਪਿੱਠ ਪਿੱਛੇ ਕੁਛ ਹੋਰ ਏ, ਪਿੱਠ ਪਿੱਛੇ ਖੇਡਾਂ ਖੇਡੀਆਂ ਜਾਂਦੀਆਂ ਨੇ ਉਹ ਤਾਂ ਆਪਣੇ ਸਾਹਮਣੇ ਆਂਦੀਆਂ ਨੀ ਨਾ
ਇਹਨਾਂ ਸਭ ਚੀਜ਼ਾਂ ਵਿੱਚ ਬਾਹਰਲੇ ਮੁਲਕ ਨੰਬਰ ਵਨ 'ਤੇ ਨਾ ਉੱਥੇ ਕੋਈ ਸਟਰਾਈਕ ਹੋਵੇ। ਨਾ ਕੋਈ ਹੜਤਾਲਾਂ ਤੇ ਬੈਠੇ। ਆਪਣੇ ਇੰਡੀਆ ਦੇ ਵਿੱਚ ਹਰ ਦਿਨ ਸਟਰੈਕਾਂ ਹੋ ਰਹੀਆਂ ਨੇ।
ਸਹੀ ਜੀ ਸਹੀ। ਚਲੋ ਠੀਕ ਏ ਜੀ। ਮੈਨੂੰ ਨਾ ਫੋਨ ਆ ਰਿਹਾ ਸੀ ਤੇ ਮੈਨੂੰ ਵਧੀਆ ਮੈਨੂੰ ਵੀ ਬਹੁਤ ਵਧੀਆ ਲੱਗਿਆ ਸਤਿ ਸ੍ਰੀ ਅਕਾਲ ਜੀ, ਸਸਰੀ ਅਕਾਲ।